ਹੈਲੋ ਹੈਲੋ
ਹੈਲੋ, ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਜੈ
ਬਸ ਵਧੀਆ, ਤੁਸੀਂ ਸੁਣਾਓ ਆਪਣਾ
ਵਧੀਆ ਵਧੀਆ, ਹੋਰ ਘਰ ਸਭ ਠੀਕ ਜੇ
ਹਾਂਜੀ ਹਾਂਜੀ ਠੀਕ ਹੈ, ਤੁਸੀਂ ਸੁਣਾਓ ਬੱਚੇ ਤੁਹਾਡੇ ਠੀਕ ਠਾਕ ਨੇ
ਹਾਂਜੀ ਹਾਂਜੀ ਵਧੀਆ ਸਭ ਵਧੀਆ, ਤੁਸੀਂ ਸੁਣਾਓ ਆਪਣੇ ਬੱਚਿਆਂ ਦਾ
ਬਸ ਸਾਡੇ ਵੀ ਬੱਚੇ ਠੀਕ ਬਸ
ਠੀਕ ਹੈ
ਕੁੜੀ ਦਾ ਵਿਆਹ ਸੀ ਤੇ ਆਪਣਾ ਹੁਣ ਬਾਜ਼ਾਰ ਗਈ ਹੋਈ ਸੀ
ਅੱਛਾ ਜੀ,
ਤੇ ਸ਼ੋਪਿੰਗ ਸ਼ਾਪਿੰਗ ਕਰਨ ਗਏ ਸੀ ਅਸੀਂ ਕੱਪੜੇ ਕੱਪੜੇ ਖਰੀਦਣ ਗਏ ਹੋਏ ਸੀ ਹਾਂਜੀ, ਤੇ ਮੈਂ ਦੇਖਿਆ ਬਾਜ਼ਾਰ ਨਾ ਬਹੁਤ ਹੀ ਲੋਕਾਂ ਨੇ ਕੂੜਾ ਸੁੱਟਿਆ ਹੋਇਆ ਆ
ਅੱਛਾ
ਹਮ- ਹਾਂਜੀ ਹਾਂਜੀ, ਬਸ ਉਹ ਕੂੜਾ ਉੱਥੇ ਸੜਕਾਂ ਤੇ ਸੁੱਟੀ ਜਾਂਦੇ ਆ- ਕੋਈ ਖਾ ਖਾ ਕੇ ਸੁੱਟੀ ਜਾਂਦਾ ਵਾ ਤੇ
ਹਾਂ
ਆਪਣਾ ਉੱਥੇ, ਬਾਜ਼ਾਰ ਵਿੱਚ ਸਬਜ਼ੀਆਂ ਸੁਬਜੀਆਂ ਵੀ ਲੱਗੀਆਂ ਹੋਈਆਂ ਸੀ ਲੋਕੀ ਨਾ ਆਪਣੀ- ਜਾਂਦੀਆਂ
ਅੱਛਾ ਅੱਛਾ ਅੱਛਾ
ਏਦਾਂ ਹੀ
ਹਾਂਜੀ ਹਾਂਜੀ, ਬਾਜ਼ਾਰ 'ਚ ਤੇ ਬਹੁਤ ਗੰਦ ਪਿਆ ਹੁੰਦਾ ਜੀ
ਹਾਂਜੀ ਹਾਂਜੀ, ਤੇ ਆਪਣਾ ਗਾਵਾਂ ਕੂੜਾ ਚੁੱਕ ਚੁੱਕ ਕੇ ਖਾਂਦੇ, ਜਿੱਦਾਂ ਲੋਕੀ ਟਮਾਟਰ ਟਮੂਟਰ ਸੋਟ ਹੀ ਦਿੰਦੇ ਨੇ ਤੇ ਦਾ ਹੋਰ ਕਾਗਜ਼ ਕੂਗਜ਼ ਵੀ ਸੁਟ ਦਿੰਦੇ ਆ, ਉਹ ਵੀ ਗਾਵਾਂ ਦੇ ਮੂੰਹ ਚ ਜਾਂਦਾ ਵਾ ਫੇਰ ਹੈਲੋ ਹੈਲੋ ਹੈਲੋ ਆਵਾਜ ਕ ਨ ਆ ਰਹੀ ਹੈ, ਟਾਵਰ ਪ੍ਰੋਬ ਹੈਲੋ। ਹੈਲੋ।